ਹੈਲੋ
ਹਾਂਜੀ ਸਸ ਸ੍ਰੀ ਕਾਲ
ਸਸ ਸ੍ਰੀ ਕਾਲ ਜੀ ਕੀ ਹਾਲ ਨੇ ਭੈਣ ਜੀ ਤੁਹਾਡੇ।
ਵਧ
ਬਸ ਵਧੀਆ ਹੋਰ ਕੀ ਕਰ ਰੇ ਸੀ ਤੁਆਨੂੰ ਡਿਸਟਰਬ ਤੇ ਨੀ ਕੀਤਾ।
ਹੋਰ ਕੀ ਕਰਦੇ
ਕੁਛ ਨੀ ਬੈਠੀ ਸੀ ਮੈਂ ਕੇਹਾ ਚਲੋ ਭੈਣ ਜੀ ਨਾਲ ਗੱਲ ਈ ਕਰ ਲਏ ਬੜੇ ਦਿਨ ਹੋ ਗਏ ਗੱਲ ਨੀ ਹੋਈ।
ਹਾਂਜੀ ਓਹੀ ਬਸ ਬਿਜੀ ਸੀ ਮੈਂ ਥੋੜਾ। ਏ ਓਥੇ ਘੁੰਮਣ ਫਿਰਨ ਗਏ ਦੇ ਸੀ ਅਸੀਂ, ਹਾਂਜੀ ਘੁੰਮਣ ਗਏ ਦੇ ਸੀ, ਮੇਰਾ ਕੋਾਲੇਜ ਕੰਪਲੀਟ ਤੇ ਗਾ ਹੋ ਗੇਆ ਨਾ ਹੁਣ।
ਅੱਛਾ-ਅੱਛਾ ਚਲੋ ਏ ਤੇ ਬਹੁਤ ਅੱਛੀ ਗੱਲ ਫੇਰ ਅੱਗੇ ਦਾ ਕੀ। ਸੋਚਿਆ ਤੁਸੀਂ ਕੀ ਕਰਨੈ ਹੁਂਨ?
ਮੈਂ ਮੇਕਅਪ ਦਾ ਕਰਾਂਗੀ, ਮੇਕਅਪ ਦਾ, ਪੂਰਾ ਪ੍ਰੋਫੈ
ਅੱਛਾ-ਅੱਛਾ ਤੇ ਮੈਂ ਵੀ ਆਜ ਤੁਹਾਡੇ ਨਾਲ ਮੇਕਅਪ ਬਾਰੇ ਗੱਲ ਕਰਨੀ ਸੀ ਏ। ਮੈਂ ਕੇਹਾ ਚਲੋ ਤੁਹਾਡੇ ਕੋਲ ਪੁੱਛਣੇ ਆ। ਪ੍ਰੋਡਕਟ ਦੱਸੋ ਮੈਨੂੰ ਬਈ ਵਿਆਹ ਸ਼ਾਦੀ ਵਾਸਤੇ ਕੇਹੜੇ ਬੈਸਟ ਰੈਹਣਗੇ। ਫਾਊਂਡੇਸ਼ਨ ਹੋ ਗੇਆ ਲੂਜ ਹੈਨਾ ਅੱਜ-ਕੱਲ ਐਈਉ ਚੱਲ ਰੇਆ ਜਯਾਦਾ ਕੰਸੀਲਰ
ਹਾਂਜੀ-ਹਾਂਜੀ। ਜੀ ਕੈਹੰਦੇ ਨੇ ਤੁਹਾਡੀ ਸਕਿਨ ਟਾਈਪ ਕਿਂਦਾ ਦਾ ਏ। ਹਾਂਜੀ ਤੁਹਾ, ਵੀ ਮਤਲਬ ਪ੍ਰੋਡਕਟ ਵਗੈਰਾ ਕਿਵੇਂ ਤੁਹਾਨੂੰ ਜ਼ਆਦਾ ਪਸੰਦ ਨੇ? ਅੱਛਾ ਤੇ ਤੁਆਨੂੰ ਪ੍ਰੋਡਕਟ, ਕਿੱਦਾਂ ਪੰਸਦ ਥੋੜਾ ਗਲੋ ਵਾਲਾ
ਨਹੀਂ ਥੋੜੇ ਗਲੋ ਹੋ ਜਾਏ ਵੈਸੇ, ਪਸੀਨਾ ਆਏਗਾ ਤਾਂ ਗਲੋ ਆਪੇ ਈ ਮਾਰੇਗਾ ਮੇਕਅਪ ਹੈਨਾ। ਥੋੜੇ ਮੈਟ ਇਚ ਈ ਹੋ ਜਾਣ ਓ ਤਾਂ ਕੋਈ ਨੀ।
ਤੁਸੀਂ ਏਦਾਂ ਕਰ ਸਕਦੇ ਓ ਨਾ ਕਿ ਜਿੱਦਾਂ ਮੇਕਅਪ ਅਕਸਰ ਲਗਾ ਲੇਆ, ਓਹਦੇ ਨਾਲ ਏਕਦਮ
ਹਾਂਜੀ ਉਹਦੇ ਨਾਲ ਫੇਰ ਮੇਕਅੱਪ- ਅੱਛਾ ਸਹੀ ਰਹਿੰਦਾ। ਹਾਂਜੀ-ਹਾਂਜੀ ਠੀਕ, ਤੇ ਮੈਂ ਨਾ ਪਹਿਲੇ ਅੱਛਾ-ਅੱਛਾ ਤੇ ਮੈਂ ਪਹਿਲੇ ਉਹ ਯੂਜ ਕਰਦੀ ਸੀ ਮੀਨ ਦਾ ਫੇ ਫਾਊਂਡੇਸ਼ਨ। ਉਹਦੇ ਨਾਲ ਨਾ ਥੋੜੇ, ਟੈਪ-ਟੈਪ ਹੋ ਜਾਂਦੇ ਸੀ- ਫੇਸ ਨਾ ਅਲੱਗ-ਅਲੱਗ ਜਗ੍ਹਾ ਮਤਲਬ ਫਾਊਂਡੇਸ਼ਨ ਦਿਖਦਾ ਹੈ- ਬਾਈ ਸਕਿਨ ਵਿਚ ਨਾ, ਪੂਰਾ ਉਹ ਨਹੀਂ ਹੁੰਦਾ ਹਾਂ ਤੇ ਉਸ ਕਰਕੇ ਮੈਂ ਕਿਹਾ ਚਲੋ ਮੈਂ ਪੁੱਛ ਨੀ ਹੈ ਬੈਸਟ ਕਿਹੜਾ ਹੈਗਾ ਮੈਨੂੰ ਕੋਈ ਕੰਪਨੀ ਵਗੈਰਾ ਦੱਸੋ?
ਮੇਕਅਪ ਪ੍ਰੋਡਕਟ ਜ਼ਿਆਦਾ ਵੈਸੇ ਅਗਰ ਤੁਹਾਨੂੰ ਅਫੋਰਡੇਬਲ ਚਾਹੀਦੇ ਨੇ ਕੋਈ ਜਿਆਦਾ ਮਹਿੰਗੇ ਨਾ ਹੋਣ, ਫੇਰ ਤਾਂ ਮਾਰਸ ਵੀ ਬੈਸਟ ਏ ਇਨਸਾਈਟ, ਔਰ ਸਵਿਜ਼ ਬਿਊਟੀ ਔਰ ਤੁਸੀਂ ਅਗਰ ਹਾਈ ਜਾਣਾ ਚਾਹੁੰਦੇ ਹੋ ਇੱਕ ਤਾਂ ਹ ਐਂਡ ਪ੍ਰੋਡਕਟਸ ਹੋਣ ਫਿਰ ਤਾਂ ਨਾ ਕੇ ਉਹਦੇ ਨੇ ਕੇ ਬਿਊਟੀ ਦੇ ਹੋਰ ਸਫੋਰਾ ਦੇਨੇ ਸਫੋ ਦੇ ਪ੍ਰੋਡਕਟਸ ਬੜੇ ਅੱਛੇ ਨੇ ਮੇਬਲੀਨ ਦੇ ਨੇ ਲੋਹਰੀ ਵਾਲਾਲ ਦੇ ਨੇ।
ਅੱਛਾ। ਕੋਈ ਨੀ ਮੈਂ ਤੁਹਾਡੇ ਕੋਲ ਪੁੱਛਾਂਗੀ ਜਿਹੜੇ ਮੈਂ ਗਈ ਮਾਰਕੀਟ ਤੇ ਮੈਂ ਤੁਹਾਨੂੰ ਫੇਰ ਕਾਲ ਕਰਕੇ ਫੇਰ ਮੈਂ ਹੋਰ ਪੁੱਛ ਅੱਛਾਂਗੀ ਉਦੋਂ ਮੈਨ ਦੱਸ ਦਊਗੇ?
ਹਾਂਜੀ ਬਿਲਕੁਲ-ਬਿਲਕੁਲ।
ਤੇ ਜਿਹੜਾ ਲ ਲਾਈਨਰ ਮਸਕਾਰਾ ਹਾਂਜੀ, ਜਿਵੇਂ ਮੈਂ ਕਿਹਾ, ਅਹ ਲਾਈ ਲਾਈਨਰ ਹੋ ਗਿਆ ਮਸਕਾਰਾ ਇਹ, ਵਾਟਰਪੂਫ ਹੈ।
ਬਿਊਟੀ ਦਾ ਹੈਗਾ ਹੈ ਉਹਦੇ ਬੜੇ ਅੱਛੇ ਨੇ, ਔਰ ਮਾਰਸ ਦਾ ਬੜਾ ਅੱਛਾ ਹੈ ਹਾਂਜੀ ਔਰ ਕੱਜਲ ਤੇ ਮੈਂ ਤੁਹਾਨੂੰ ਸੁਜੈਸਟ ਕਰਾਂਗੇਰੈਣੇੇ ਦਾਰਹਿਣੇੇ ਦਾ, ਕਚਲ ਮਿਡ ਨਾਈਟ ਵਾਲਾ ਉਹਦਾ ਹੁਣ, ਸਿਲਵਰ ਕਲਰ ਦੀ ਉਹਦੀ ਆਉਂਦੀ ਏਦਾਂ ਪੂਰੀ ਬਿਲਕੁਲ ਡਾਰਕ ਔਰ ਇੰਨਾ ਅੱਛਾ ਹੈ ਨਾ ਉਹ ਬਹੁਤ ਹੀ ਅੱਛਾ ਔਰ ਸਟੇ ਵੀ ਬੜਾ ਅੱਛਾ ਉਹਦਾ ਐਵੇਂ ਖ਼ਰਾਬ ਹੀ ਨਹੀਂ ਆਉਂਦਾ ਜਰਾ ਵੀ, ਹਾਂਜੀ।
ਅੱਛਾ ਹਾਂ ਬਸ ਮੈਂ ਇ ਪੁੱਛਦੀ ਸੀ ਕਿਉਂਕਿ ਨਾ ਅੱਜ-ਕੱਲ੍ਹ ਡਾਰਕ ਅੱਛੇ ਲੱਗਦੇ ਨੇ ਨਾ ਨੀਚੇ ਪਰ ਲਾਈਨਰ ਹੋਏ ਨੀਚੇ ਮੋਟਾ-ਮੋਟਾ ਕਾਜਲ, ਹਾਂਜੀ ਤਾਂ ਕਰਕੇ।
ਹੋਰ ਤੁਸੀਂ ਆਈ ਲਈਨਰ ਤੁਸੀਂ ਯੂਜ ਕਰ ਸਕਦੇ ਹੋ।
ਅੱਛਾ! ਉਹ। ਮਾਰਕਸ ਦਾ ਅੱਛਾ ਵੈਸੇ ਤਾਂ ਮੈਂ ਲੈਕਮੇ ਦਾ ਅ ਬਲੂ ਹੈਵਨ ਦਾ ਲੈਕਮੇ ਦਾ ਇਹ ਯੂਜ ਕੀਤੇ ਹੋਏ ਨੇ।
ਉਹ ਵੀ ਬੜੇ ਅੱਛੇ ਲਹਿਕਮੇ ਦਾ ਵੀ ਬੜਾ ਅੱਛਾ ਹੈ। ਬਹੁਤ ਜ਼ਿਆਦਾ ਉਹਦੇ ਤੇ ਮੈਂ ਇੰਨੀ ਸਾਰੇ
ਹਨਾ।
ਉਹਦੇ ਆਂਦੇ ਨੇ ਰਿਵਿਊਜ਼ ਵਗੈਰਾ ਬੜੇ ਹੀ ਅੱਛੇ ਨੇ ਉਹਦੇ ਰਿਵਿਊਜ਼ ਤੇ ਲਹਿਕਮੇ ਦੇ।
ਹਾਂਜੀ! ਹਾਂਜੀ! ਤਾਂ ਹੀ ਮੈਂ ਪੁੱਛ ਰਹੀ ਸੀ ਨਾ ਮੈਂ ਕਿਹਾ ਮੈਂ ਲੈਕਮੇ ਦਾ ਯੂਜ ਕਰਨੀ ਆ ਤੇ ਨਾ ਜਿਵੇਂ ਇੱਕ ਕੋਈ ਹੋਰ ਲਾਈਨਰ ਵਗੈਰਾ ਲਾਓ ਅੱਖਾਂ ਨਾ ਬੜੀ ਮਤਲਬ ਭਾਰੀ-ਭਾਰੀ ਹੋ ਜਾਂਦੀ ਏ ਮੇਕਅਪ ਬੜਾ ਉਹ ਲੱਗਦਾ ਨਾ ਤੇ ਲੈਕਮੇ ਦੇ ਨਾਲ ਨਾ ਅੱਖਾਂ ਬਿਲਕੁਲ ਨੋਰਮਲ ਲੱਗ ਲੱਗਦੇ ਨੇ ਕੋਈ ਹੈਵੀ ਨੀ ਲੱਗਦਾ।
ਬਿਲਕੁੱਲ ਹਾਂਜੀ ਜਾਦਾ ਹੈਵੀ ਨੀ ਲੱਗਦਾ। ਬਿਲਕੁਲ ਔਰ ਵਾਟਰਪਰੂ- ਓ ਹੁੰਦੇ ਨੇ ਅੱਛੇ ਨੇ ਬੋ ਜਾਦਾ।
ਹੂੰ ਹਾਂਜੀ ਐ ਬਿਲਕੁਲ ਠੀਕ ਕੈ ਰੇ ਓ ਤੁਸੀਂ।
ਹਾਂਜੀ ਤੁਸੀਂ ਮਸਕਾਰਾ ਯੂਜ ਕਰੋ ਮਾਰਸ ਦਾ।
ਹਾਂਜੀ ਅੱਛਾ ਬੈਸਟ ਏ।
ਹਾਂਜੀ ਓ ਡਰਬਲ ਟਰਬਲ ਕਰਕੇ ਮਸਕਾਰਾ ਏ, ਓ ਬੜਾ ਅੱਛਾ ਏ।
ਅੱਛਾ ਅੱਛਾ ਤੇ ਫੇਸ। ਪੋਡਰ ਫੇਰ ਕੇੜਾ ਯੂਜ ਕਰਾਂ।
ਮਾ- ਜਿੱਦਾਂ ਇੱਕ ਈ ਓਦਾ ਵੋਣ ਡੇ ਅੱਗੋਂ ਦੀ ਨਾ ਮੁਸਕਾਰਾ ਦਾ।
ਹੂੰ ਹੂੰ
ਬਟ ਓਦੀ ਓ ਕੀ ਕੈਂਦੇ ਨੇ ਜੇੜੀ ਓਦੀ ਬੋਟਲ ਟਾਈਪ ਏ, ਓ ਅਲੱਗ ਅਲੱਗ ਪੰਨੇ ਦੇ ਨੇ। ਓ ਬੜਾ ਅੱਛਾ ਏ। ਇੱਕ ਤੇ ਨੋਰਮਲ ਜਿਆ ਔਰ ਇੱਕ ਇਕਦਮ ਹੈਵੀ ਕਟ। ਦਿੰਦਾ ਸਾਡੀ ਆਇਲੈਸਿਜ਼ ਨੂੰ।
ਅੱਛਾ ਤੇ ਆਈਲੈ- ‌ਲੈਸਿਜ ਵੀ ਅੱਜ ਕੱਲ ਹਨਾ ਮਿਲ ਜਾਂਦੀਆਂ ਨੇ, ਫੇਰ ਓ ਵੀ ਦੇਖ ਕੇ ਲੈਣੀ ਪੈਂਦੀ ਐ ਤੇ ਕੋਈ ਸੀ ਵੀ ਮਤਲਬ ਅਡਜਸਟ ਹੋ ਜਾਂਦੀਆਂ ਨੇ। ਫੇਸ ਤੇ।
ਕੀ ਕੈ ਰੇ ਓ ਤੁਸੀਂ।
ਜਿਵੇਂ ਆਈ ਲੈਸ਼ਜ਼ ਮੈਂ ਪੁੱਛ ਰੀ ਆਂ। ਓ ਵੀ ਕੁਛ ਕੰਪਨੀ ਦੀ ਆਂਦੀ। ਜਾਂ ਨੋਰਮਲ ਮਿਲ ਜਾਂਦੀਆਂ ਨੇ।
ਜੀ ਚਾਈਦੀ ਏ। ਨਈ ਓ ਜਾਦਾ ਹੈਵੀ ਨੀ ਹੁੰਦੀ। ਹਾਂਜੀ ਜਿੱਦਾਂ ਤੁਸੀਂ- ਤੁਸੀਂ ਮਾਰਕੀਟ ਤੋਂ ਨੋਰਮਲ ਲਵੋਗੇ ਏਦਾਂ ਈ। ਬਿਨਾਂ ਕੋਈ ਬ੍ਰੈਂਡ ਦੀ ਓ ਤੇ ਬੜੀ ਹੈਵੀ ਲੱਗਦੀ, ਔਰ ਸਾਫ਼ ਪਤਾ ਚੱਲਦਾ ਕੀ ਬੰਦੇ ਨੇ ਕੁਛ ਲਗਾਇਆ ਅੱਖਾਂ ਤੇ ਓਪਰਾ।
ਅੱਛਾ ਅੱਛਾ
ਹਾਂਜੀ ਏਦਾਂ ਤੁਸੀਂ ਕੋਈ ਹੁਣ ਅੱਜ ਕੱਲ੍ਹ ਨਾ ਮੈਗਨੈਟਿਕ- ਅੱਜ ਕੱਲ੍ਹ ਤੇ ਮੈਗਨੈਟਿਕ ਆਈਲੈਸ਼ਿਸ ਚੱਲਦੀ ਪੀਆਂ ਨੇ।
ਅੱਛਾ
ਹਾਂਜੀ ਓ ਬੜੀ ਅੱਛੀ ਹੁੰਦੀ ਓ। ਓਦਾ ਏਦਾਂ ਹਿਸਾਬ ਏ ਕੀ ਤੁਸੀਂ ਆਈ ਲਾਈਨਰ ਲਗਾਣਾ ਔਰ ਓਦੇ ਉੱਤੇ ਤੁਸੀਂ- ਆਪਣੀ ਆਈਲੈਸ਼ ਸਟਿਕ ਕਰ ਦੇਨੀ ਏ। ਨੋਰਮਲ ਜਿੱਦਾਂ ਆਈ ਲਾਈਨਰ ਲਗਾਈ ਦਾ ਓਵੇਂ ਲਗਾ ਕੇ। ਹਾਂਜੀ ਔਰ ਓ ਇਕਦਮ ਹੈਵੀ ਨੀ ਲੱਗਦੀ। ਬਿਲਕੁਲ ਸਟਲ ਜੀ।
ਅੱਛਾ ਤਾਂ। ਤਾਂ ਨੂੰ ਤੇ ਕਾਫ਼ੀ ਨੌਲੇਜ ਏ ਨਾ ਇਸ ਬਾਰੇ। ਚਲੋ ਅੱਛੀ ਗੱਲ ਏ। ਤਾਂ ਈਂ ਮੈਂ ਕਿਆ ਸੀ, ਮੈਂ ਕਿਆ ਚਲੋ। ਅੱਛਾ ਅੱਛਾ ਫੇਰ ਤੁਸੀਂ ਦੇਖਦੇ ਰੈਂਦੇ ਹੋਗੇ ਨਾ ਕੀ ਬੈਸਟ ਐ ਕੀ ਨ‌ਈ।
ਹਾਂਜੀ
ਮੈਂ ਕਿਆ ਫੇਰ ਤੁਸੀਂ ਸਰਚ ਕਰਦੇ ਰੈਂਦੇ ਓ ਕੇ ਬੈਸਟ ਕੇੜੀ ਚੀਜ਼ ਏ, ਕੇੜੀ ਚੀਜ਼ ਬੈਸਟ ਨ‌ਈ ਏ। ਤੇ ਤੁਸੀਂ ਆਪ ਕੀ ਯੂਜ ਕਰਦੇ ਓ ਏਨਾਂ ਵਿੱਚੋਂ।
ਮੈਂ ਔਲਮੋਸਟ ਜੜਾ ਤੁਆਨੂੰ ਦੱਸੇ ਨੇ, ਐਹੀ ਪ੍ਰੋਡਕਟ ਯੂਜ ਕਰਦੀ ਆਂ। ਮੈਂ ਜਾਦਾ ਮਾਰਸ ਦੇ ਯੂਜ ਕਰਦੀ ਆਂ।
ਅੱਛਾ ਅੱਛਾ
ਹਾਂਜੀ ਮਾਰਸ ਦਾ ਈ ਨਾ ਮੇਰੇ ਕੋਲ। ਹੋਰ ਮੈਂ ਵੈਸੇ ਏਦਾ ਰੈਣੇ ਦਾ- ਕੱਜਲ ਜ਼ਰੂਰ ਮੰਗਵਾਂਗੀ। ਵੈਸੇ ਮੈਂ ਲੈਕਮੇ ਦਾ ਯੂਜ ਕਰਦੀ ਆਂ, ਏਈਓ ਕੱਜਲ ਓਦਾ।
ਅੱਛਾ ਅੱਛਾ।
ਹਾਂਜੀ, ਹੁਣ ਮੈਂ ਸੋਚ ਰਹੀ ਹਾਂ ਮੈਂ ਕਯਾ ਮੈਂ ਵੀ ਰੇਨੇ ਤੂੰ ਮੰਗਾਵਾਂ। ਤਾਂ ਹੀ ਤੁਹਾਨੂੰ ਸੁਜੈਸਟ ਕੀਤਾ ਕਿਉਂਕਿ ਮੇਰੇ ਨਾ ਕਿੰਨੇ ਹੀ ਨੇ ਨੋਨ ਚ ਜਿਹੜੇ ਲਗਾਉਂਦੇ ਨੇ। ਇੱਕ ਅੱਜ ਕਲ੍ਹ ਤੇ ਵਾਈਟ ਕੱਜਲ ਵੀ ਬੜਾ ਟਰੈਂਡ ਇਚ ਏ।
ਹਾਂਜੀ ਕਹਿ ਰਹੇ ਨੇ ਵਾਈਟ ਵੀ ਰੈਡ ਵੀ ਚਲਦਾ ਏ।
ਹਾਂ, ਰੈਡ ਤਾਂ ਬੜਾ ਅਜੀਬ ਲੱਗੇਗਾ ਵੈਸੇ ਵੇਖਿਆ ਜਾਏ ਤੇ, ਪਰ ਵਾਈਟ ਫਿਰ ਵੀ ਅੱਛਾ ਏ, ਵਾਈਟ ਅਲ
ਹਾਂਜੀ, ਹਾਂਜੀ।
ਉਹੀ ਨਾ ਤਾਂ ਕਦੇ ਕਿਤੇੇ ਕੋਈ ਕਿਸੇ ਦੀ ਪਾਰਟੀ ਵਗੈਰਾ ਬੰਦਾ ਫਿਰ ਲਗਾ ਸਕਦਾ ਏ।
ਹਾਂਜੀ, ਬਿਲਕੁਲ ਅੱਜ ਕੱਲ੍ਹ ਦੇਖੋ ਮੇਕਅਪ ਨਾਲ ਹੀ ਸਭ ਕੁੱਛ ਹੈ, ਮੇਕਅੱਪ ਨਾਲ ਹੀ ਬੰਦੇ ਦਾ ਥੋੜ੍ਹਾ ਲੁੱਕ ਅੱਛਾ ਆ ਜਾਂਦਾ ਹਨਾ। ਤੇ ਜਿਹੜੇ ਐਚ ਡੀ ਮੇਕਅਪ ਵਗੈਰਾ ਹੁੰਦੇ ਨੇ, ਇਹਨਾਂ ਦੇ ਪ੍ਰੋਡਕਤਸ ਕਿਹੜੇ ਹੁੰਦੇ ਨੇ ਜੋ ਪਾਰਲਰ ਵਿਚ ਯੂਜ ਕਰ ਦੇ ਨੇ ਉਹ ਹੈਵੀ ਮੇਕਅਪ ਹੁੰਦਾਆ।
ਜਿਹੜਾ ਐਚ ਡੀ ਮੇਕਅਪ ਹੁੰਦਾ ਹੈ ਉਹਦੇ ਪ੍ਰੋਡਕਟ ਹੈਵੀ ਹੁੰਦੇ ਨੇ ਜਾਦਾ, ਅੱਛਾ।
ਹਦੇ ਨੇ ਉਹ ਉਹਦਾ ਅਲੱਗ-ਅਲੱਗ ਜਿਵੇਂ ਤੁਹਾਨੂੰ ਦੱਸ ਰਿ ਡਿਓਰ ਦਾ ਆਉਂਦਾ ਏ। ਇੱਕ ਬੜਾ ਹੀ ਹਾਂਜੀ। ਉਹਦਾ ਫੌਂਡੇਸ਼ਨ ਬੜਾ ਬੈਸਟ ਏ ਓ ਇਕਦਮ ਹਾਈ ਐਂਡ ਓ ਤੇ।
ਅੱਛਾ, ਡਿਓਰ ਦਾ
ਹਾਂਜੀ, ਉਹ ਇੰਟਰਨੈਸ਼ਨਲ ਬ੍ਰਾਂਡ ਏ ਨਾ।
ਅੱਛਾ-ਅੱਛਾ ਤੇ ਉਹ ਇੰਡੀਆ ਚ ਵਗੈਰਾ ਮਿਲ ਜਾਂਦਾ ਨੋਰਮਲੀ
ਹਾਂਜੀ, ਤੁਹਾਨੂੰ ਔਨਲਾਈਨ ਉਹਨਾ ਦੀ ਵੈਬਸਾਈਟ ਤੋਂ ਮੰਗਉਣਾ ਪਏਗਾ।
ਅੱਛਾ-ਅੱਛਾ ਠੀਕ ਏ।
ਉਹਨਾਂ ਦੀ ਵੈਬਸਾਈਟ ਹੋਏਗੀ ਓਰੀਜਨਲ ਉੱਥੋਂ ਦੀ ਤੁਹਾਨੂੰ ਮੰਗਵਾਉਣਾ ਪਏਗਾ। ਉਹ ਵੀ ਤੁਹਾਨੂੰ ਚੈੱਕ ਕਰਨਾ ਪਏਗਾ ਕਿ ਓਰੀਜਨਲ ਵੈਬਸਾਈਟ ਹੈ ਜਾਂ ਨਹੀਂ।
ਹਾਂ ਸ਼ੋਪ ਤੇ ਤਾਂ ਨਕਲੀ ਸਮਾਨ ਜ਼ਿਆਦਾਤਰ ਉਹਨਾਂ ਨੇ ਪਰਚੇਜ ਕਰਨਾ ਹੁੰਦਾ ਹੈ।
ਬਿਲਕੁਲ, ਮੈਂ ਆਪ ਤਾਂ ਹੀ ਨਾਇਕਾ ਤੋਂ ਮੰਗਵਾਉਂਦੇ ਹਾਂ ਸਾਰੇ ਮੇਕਅਪ ਪ੍ਰੋਡਕਟ। ਨਾਇਕਾ ਤਾਂ ਵੀ ਅਵੇਲੇਬਲ ਹੈ ਸ਼ਾਇਦ, ਹਾਂਜੀ।
ਅੱਛਾ-ਅੱਛਾ ਕੋਈ ਨੀ ਮੈਂਤੇ ਜਰੂਰ ਡਾਊਨਲੋਡ ਕਰਾਂਗੀ ਨਾਇਕਾ ਉੱਥੇ ਜੋ ਜੋ ਯੂਜ ਉਹ ਚੀਜ਼ਾਂ ਉੱਥੋਂ ਹੀ ਮੰਗਵਾ ਲਿਆ ਕਰਾਂਗੀ।
ਤੁਸੀਂ ਆਪ ਵੀ ਚੈੱਕ ਕਰਦੇ ਰਹਿਣਾ ਜਿਵੇਂ ਤੁਹਾਨੂੰ ਕੋਈ ਕਿਸੇ ਦਾ ਰਿਵਿਊ ਵਗੈਰਾ ਦੇਖਣੀ ਹੋ ਨਾ ਫਿਰ ਉੱਥੇ ਆ ਜਾਂਦਾ ਲਿਖਿਆ ਦਾ। ਹਾਈਸਟ ਸੈਲਿੰਗ ਪ੍ਰੋਡਕਟ ਨੰਬਰ ਵਨ ਫੇਸ ਵੋਸ਼ ਏਦਾਂ ਕਰਕੇ ਓਦੇ ਨੀਚੇ ਰੇਟਿੰਗ
ਅੱਛਾ, ਸਾਰੀ ਡਿਟੇਲ ਬਈ ਮਤਲਬ ਨਾਲ ਨਾਲ ਨੀਚੇ ਮੈਨਸ਼ਨ ਕੀਤੀ ਹੁੰਦੀ ਉਹਨਾਂ ਨੇ।
ਬਿਲਕੁਲ! ਓਦੇ ਤੁਸੀਂ ਸਟਾਰ ਦੇਖ ਸਕਦੇ ਹੋ ਕਿੰਨੇ ਸਟਾਰ ਨੇ ਕਿੱਦਾਂ ਕਿਸੇ ਨੇ ਉਹਨੂੰ ਰੇਟ ਕੀਤਾ ਦਾ। ਕਿਵੇਂ ਰਿਵਿਊਜ਼ ਨੇ ਉਹਦੇ ਇਹ ਸਭ ਚੀਜ਼ਾਂ
ਅੱਛਾ-ਅੱਛਾ ਓਕੇ, ਓਕੇ ਠੀਕ ਹੈ ਮੈਂ ਸਮਾਂ ਜਈ ਤੁਹਾਡੀ ਗੱਲ।
ਹਾਂਜੀ-ਹਾਂਜੀ।
ਹਮ, ਚਲੋ ਬਹੁਤ ਅੱਛਾ ਲੱਗਿਆ ਤੁਸੀਂ ਮੈਨੂੰ ਅਡਵਾਈਸ ਦਿੱਤੀ ਸਭ ਕੁਛ ਦੱਸਿਆ ਹੈ।
ਹਾਂਜੀ, ਕੋਈ ਗੱਲ ਨੀ ਜੀ।
ਹਮ ਹੋਰ ਤੁਸੀਂ ਚਾਹ ਵਗੈਰਾ ਲੈ ਲਈ।
ਨਹੀਂ ਬਸ ਪੀਵਾਂ ਕਿਉਨੇ ਬਣਾਈ ਦੀ ਹੈ ਤੇ ਹੁਨੇ ਪੀਂਨੀ ਆ ਬਸ ਹਾਂਜੀ।
ਅੱਛਾ ਤੇ ਤੁਸੀਂ ਕੋਰਸ ਹੁਨ ਫਿਰ ਏਧਰੋਂ ਹੀ ਕਰੋਗੇ ਜਾਂ ਬਾਹਰ ਜਾ ਕੇ ਕਰੋਗੇ ਆਪਣਾ ਕੰਪਲੀਟ
ਦੇਖੋ ਜਿੱਦਾਂ ਫੈਮਿਲੀ ਅਲਾਔ ਕਰਦੀ ਹੇ। ਤੁਹਾਨੂੰ ਪਤਾ ਏ ਦੇਖੋ ਹਾਲੇ ਤੇ ਘਰੇ ਗੱਲ ਕਰਾਂਗੀ ਤਾਂ ਹੀ ਨਾ ਘਰਦੇ ਤੇ ਡਿਪੈਂਡ ਕਰਦਾ ਕਿੱਦਾਂ ਭੇਜਣਗੇ ਉਹ
ਹਾਂਜੀ ਇਹ ਤੇ ਹੈ। ਹਮ ਹਮ ਬਿਲਕੁਲ ਠੀਕ ਬਿਲਕੁਲ ਠੀਕ ਵੱਡੇ ਦੇ ਪਰਮਿਸ਼ਨ ਵੀ ਬਹੁਤ ਜ਼ਰੂਰੀ ਹੁੰਦੀ।
ਸਹੀ ਗੱਲ ਉਹਨਾਂ ਦੀ ਪਰਮਿਸ਼ਨ ਨਾਲ ਹੀ ਸਾਰੇ ਕੰਮ ਹੋਣਗੇ ਦੇਖੋ
ਹਾਂਜੀ ਨਹੀਂ ਨਹੀਂ ਬਿਲਕੁਲ ਠੀਕ ਹੈ ਉਹਨਾਂ ਪਰਮਿਸ਼ਨ ਬਿਨਾਂ ਕੋਈ ਕੰਮ ਵੀ ਨੀ ਕਰਨਾ ਚਾਹੀਦਾ ਕਿਉਂਕਿ ਉਹਨਾਂ ਨੂੰ ਤੇ ਤਾਂ ਆ ਟਾਈਮ ਦਾ ਅੱਜ ਕੱਲ ਹੈਨਾ ਸਭ ਕੁਛ ਇਸ ਕਰਕੇ। ਚਲੋ ਠੀਕ ਹੈ ਫਿਰ ਹਾਂਜੀ ਚਲੋ ਠੀਕ ਹੈ ਭੈਣ ਜੀ।
ਹਾਂਜੀ ਠੀਕੇ ਔਕੇ
ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।